ਹੈਲੋ
ਹੈਲੋ ਸ ਸੀਆ ਕਾਲ ਜੀ
ਸਸ਼੍ਰੀ ਕਾਲ ਜੀ
ਕੈਸੇ ਹੋ ਬੜੀਆ
ਹਾਂਜੀ ਹਾਂਜੀ ਵਧੀਆ ਜੀ ਵਧੀਆ
ਹਾਂਜੀ ਚਲੋ ਆਜ ਸ਼ੋਪਿੰਗ ਨਾਲ ਬਾਤ ਕਰਤੇ ਹੈ
ਹਾਂਜੀ ਹਾਂਜੀ ਜੀ ਜ਼ਰੂਰ ਹੋਰ ਦੱਸੋ ਕਿੱਦਾਂ ਸ਼ੋਪਿੰਗ ਕਰਨਾ ਪਸੰਦ ਕਰਦੇ ਤੁਸੀਂ
ਹਾਂਜੀ ਦੇਖੋ ਜੀ ਜੈਸੇ ਚੰ ਮੋਸ ਸਮ ਚੰਗਾ ਚੱਲ ਰਿਹਾ ਹੈ ਐਥੇ ਤੋ ਅਬ ਔਫਲਾਈਨ ਹੀ ਪਸੰਦ ਕਰਤੇ ਹੈ ਜੈਸੇ ਜ਼ਿਆਦਾ ਗਰਮੀ ਮੈਨੂੰ ਤਾਂ ਬਸ ਬਾਹਰ ਨਿਕਲਣਾ ਹੀ ਐਪੇ ਲਗ ਥ ਕਿ ਬਸ ਬੇਹੋਸ਼ ਹੀ ਹੋਣ ਜਾਏਗੇ
ਹਾਂਜੀ ਹਾਂਜੀ
ਹਾਂਜੀ ਦੇਖਿਓ ਜ ਪਰ ਜ਼ਰੂਰਤ ਅਨੁਸਾਰ ਮੈਂ ਪਹਿਲੇ ਕੀਮਤ ਕੇ ਦੇਖਤੀ ਹੂੰ ਕਿ ਇੱਥੇ ਮੁਝੇ ਕਹਾਂ ਮੈਨੂੰ ਸਹੀ ਲਗੇਗਾ
ਇਹ ਤਾਂ ਹੈ ਜੀ ਹਾਂਜੀ ਪਹਿਲਾਂ ਪਹਿਲਾਂ ਕੀ ਹੁੰਦਾ ਕੀ ਅੱਜ ਕੱਲ ਆਪਾਂ ਕੀ ਕਹਿੰਦੇ ਹ ਕਿ ਚਲੋ ਜੀ ਉਹ ਨੂੰ ਵੀ ਆਪਾਂ ਦੁਕਾਨ ਤੇ ਜਾ ਕੇ ਵੀ ਖਰੀਦ ਲੈਂਦੇ ਹਾਂ ਪਰ ਅੱਜ ਕੱਲ੍ਹ ਕੀ ਹੋੋ ਕਰਦੇ ਆਪਾਂ ਜਾਣ ਕਰਕੇ ਕਹਦੇ ਹਾਂ ਕਿ ਚਲੋ ਘਰ ਬੈਠੇ ਬਟ ਓਨਲਾਈਨ ਹੀ ਔਡਰ ਕਰ ਦਣੇ ਆ ਜੀ ਹਨਾ
ਹਾਂਜੀ ਦੇਖੋ ਜੀ ਵਧੀਆ ਮਤਲਬ ਸਮਝਦਾਰੀ ਨਾਲ ਔਨਲਾਈਨ ਸ਼ੋਪਿੰਗ ਕਰਨੀ ਚਾਹੀਦੀ ਏ ਤ ਐਸਾ ਲੱਗਦਾ ਹੈ ਕਿ ਦੇਖਭਾਲ ਕੇ ਮੈਨੂੰ ਦੇਖਣਾ ਚਾਹੀਦਾ ਹੁੰਦਾ
ਇਹ ਤਾਂ ਹੈ ਜੀ ਹਾਂਜੀ ਦੇਖੋ ਜਦੋਂ ਆਪਾਂ ਦੁਕਾਨ ਤੇ ਜਾਂਦੇ ਹਾਂ ਨਾ ਆਪਾਂ ਦੁਕਾਨ ਤੇ ਕੋਈ ਮੰਨ ਲਓ ਤੁਸੀਂ ਕੋਈ ਕੱਪੜਾ ਲੈਣਾ ਹਨਾ ਆਪਾਂ ਉਹਨੂੰ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਹੱਥ ਲਾ ਕੇ ਦੇਖਾਂਗੇ ਹਨਾ ਹੱਥ ਲਗਾ ਕੇ ਦੇਖ ਰੱਖਾਂਗੇ ਆਪਾਂ ਕਈ ਵਾਰੀ ਕੀ ਹੁੰਦਾ ਸ਼ੀਸ਼ੇ ਦੇ ਸਾਹਮਣੇ ਆਪਣੇ ਉੱਪਰ ਲਗਾ ਕੇ ਦੇਖਦੇ ਆਾਂ ਕਿ ਕਈ ਵਾਰੀ ਜਿਵੇਂ ਰੇਡੀਮੇਡ ਚੀਜ਼ ਹੁੰਦੀ ਹੈ ਆਪਾਂ ਕਹਿੰਦੇ ਕਿ ਅਸੀਂ ਤਾਂ ਟਰਾਈ ਕਰਕੇ ਫੇਰ ਲਵਾਂਗੇ ਚੀਜ਼ ਸਾਨੂੰ ਆਉਂਦੀ ਕਿ ਨਹੀਂ ਆਉਂਦੀ ਪੂਰੀ ਹਨਾ
ਬਿਲਕੁਲ ਜੀ ਮੈਨੂੰ ਵੀ ਇਹੀ ਅੱਛਾ ਲੱਗਦਾ ਹੈਥੇਕ ਔਨਲਾਈਨ ਸ਼ੋਪ
ਤੁਸੀਂ ਦੇਖੋ ਕਿ ਕਈ ਵਾਰੀ ਤਾਂ ਕੱਪੜਾ ਹੀ ਘਟੀਆ ਹੁੰਦਾ ਬਿਲਕੁਲ ਹੀ
ਹਾਂ ਮੇ ਇੱਥੇ ਮੈਨੂੰ ਸਾਥ ਹੁੰਦਾ ਹੈ ਕਿ ਇਤਨੀ ਘਟੀਆ ਕੁਆਲਟੀ ਆਈ ਥੀ ਕਿ ਮੈਂ ਬਸ ਦੇਖ ਕੇ ਪਰੇਸ਼ਾਨ ਹੁੰਦੀ
ਹਾਂਜੀ ਪਤਾ ਕੀ ਹੁੰਦਾ ਕਈ ਵੇਲੇ ਜੀ ਆਣ ਦਾ ਹੁੰਦਾ ਓਨਲਾਈਨ ਦਿਖਾਇਆ ਕੁਛ ਹੋਰ ਜਾਂਦਾ ਕੋ ਡਿਜ਼ਾਇਨ ਕੁਛ ਹੋਰ ਦਿਖਾਇਆ ਜਾਂਦਾ ਹਨਾ ਤੇ ਆਪਾਂ ਜੋ ਆਪਾਂ ਔਡਰ ਕਰਦੇ ਹਾਂ ਮੰਗਵਾਉਣਦੇ ਆ ਕੁਛ ਹੋਰ ਜਾਂਦਾ
ਹਾਂਜੀ ਇੱਥੇ ਹੀ ਹੋਤਾ ਹੈ ਮੁਜ਼ੇ ਤੋਂ ਲੱਗਦਾ ਹੈ ਮੈਨੂੰ ਔਫਲਾਈਨ ਸ਼ੋਪਿੰਗ ਜ਼ਿਆਦਾ ਸਹੀ ਲਗਦੀ ਐ
ਹਾਂਜੀ ਪਰ ਔਫਲਾਈਨ ਵਧੀਆ ਜੀ ਦੇਖੋ ਕਈ ਵ ਲਈ ਕਿ ਅੱਜ ਕੱਲ ਪਤਾ ਕੀ ਹੋਇਆ ਜੇ ਆਪਾਂ ਕਹਿੰਦੇ ਕਿ ਆਪਣਾ ਜਿਹੜਾ ਆਪਣਾ ਟਾਈਮ ਆਪਾਂ ਇੰਨੇ ਬਿਜੀ ਹੋ ਚੁੱਕੇ ਹਾਂ ਕਿ ਆਪਾਂ ਨੂੰ ਇਹ ਹੁੰਦਾ ਕਿ ਬਸ ਆਪਾਂ ਮਿੰਟਾਂ ਸਕਿੰਟਾਂ ਚ ਹਰਕਾ ਮਿੰਟ ਵਿੱਚ ਕਰ ਲਈਏ ਓਨਲਾਈਨ ਬੈਠਿਆ ਜੇ ਘਰ ਦੇਖਿਓ ਜੀ ਕੋਈ ਚੀਜ਼ ਲੈਣੀ ਆ ਤਾਂ ਔਡਰ ਕੀਤੀ ਤੇ ਔਡਰ ਥੋੜੇ ਦਿਨ ਬਾਅਦ ਉਹ ਤੁਹਾਡੇ ਆਪੇ ਘਰ ਦੇ ਦਰਵਾਜੇ ਅਗੇ ਆ ਗਏ ਆਪਾਂ ਨੂੰ ਕਿਤੇ ਆਉਣ ਦੀ ਲੋੜ ਨ ਤੇ ਜਾਣ ਦੀ ਲੋੜ ਵੀ ਨਾ
ਹਾਂਜੀ
ਕਈ ਵੇਲੇ ਇਦਾਂ ਹੁੰਦਾ ਕਿ ਆਪਾਂ ਨੂੰ ਔਨਲਾਈਨ ਚੀਜ਼ ਥੋੜ੍ਹੀ ਸਸਤੀ ਮਿਲ ਜਾਂਦੀ ਐ
ਹਾਂਜੀ ਮੈਨੂੰ ਲੱਗਦਾ ਹੈ ਦੇਖੋ ਜੀ ਅੱਜ ਕੱਲ ਹਰ ਇਨਸਾਨ ਵਿੱਚ ਸਬਰ ਨਾਲ ਕੁਛ ਰਹਿੰਦਾ ਹੀ ਨਹੀਂ ਹੈ
ਹਾਂਜੀ ਹਾਂਜੀ ਇਹ ਤਾਂ ਹੈ
ਹਾਂਜੀ ਦੇਖੋ ਸਬਰ ਤੋਂ ਹੁੰਦਾ ਚਾ ਦੇਖੋ ਸਬਰ ਨਹੀਂ ਹੋਗਾ ਤਾਂ ਇਨਸਾਨ ਕ ਦਿਮਾਗ ਸ਼ਾਂਤ ਨਹੀਂ ਰਹਿੰਦਾ ਸੁ ਦਿਲ ਸਕਕੂਨ ਮੈਂ ਨਹੀਂ ਰਹਿੰਦਾ
ਕਹਿੰਦੇ ਨਾ ਜੀ ਸਬਰ ਦਾ ਫਲਕ ਮਿੱਠਾ ਹੁੰਦਾ ਆਪਾਂ ਕਹਿੰਦੇ ਕੀ ਅੱਜ ਕੱਲ੍ਹ ਆਪਾਂ ਸਬਰ ਨਾਲ ਈ ਕਰਦੇ ਹਾਂ ਕੰਮ
ਜੀ ਚੰਗਾ, ਵੇ ਵੀ ਠੀਕ ਆ ਹਾਂਜੀ
ਤੁਸੀਂ ਆਪਾਂ ਬੱਚੇ ਦੇਖ ਲਓ ਜੇ ਆਪਾਂ ਕੋਈ ਬੱਚਿਆਂ ਨੂੰ ਪੁਛੀਏ ਆਪਾਂ ਕਹੀਏ ਨਾ ਕੋਈ ਫੰਕਸ਼ਨ ਜੇ ਆਪਾਂ ਕਹੀਏ ਕਿ ਚਲੋ ਆਪਾਂ ਚਲੀਏ ਆਪਾਂ ਸ਼ੋਪਿੰਗ ਕਰਨ ਚਲੀਏ ਦੁਕਾਨ ਤੇ ਜਾਂ ਕਿਤੇ ਮੋਲ ਕਿੱਥੇ ਵੀ ਉਹ ਕਹਿਣਗੇ ਜੀ ਨਹੀਂ ਜੋ ਦੇਖਣਾ ਅੱਜ ਕੱਲ੍ਹ ਤੁਹਾਨੂੰ ਪਤਾ ਹਰ ਇੱਕ ਚੀਜ਼ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜੋ ਵੀ ਆਪਾਂ ਆਰਡਰ ਕਰਨਾ ਕੁੜਤੇ ਸਾ ਸਾੜੀਆਂ, ਜੀਨ, ਟੋਪ ਟ ਪੈਂਦਾ ਨਾ, ਕੁਛ ਵੀ ਆਰਡਰ ਕਰਨਾ ਮਿੰਟਾਂ ਸਕਿੰਟਾ ਚ ਆਪਾਂ ਆਰਡਰ ਕਰ ਦਿੰਦੇ ਹਾਂ ਤੇ ਆ ਜਾਂਦਾ
ਦੇਖੋ ਜੀ ਮੋਬਾਇਲ ਦੇ ਕਵਰ, ਮੋਬਾਇਲ ਦੇ ਕਵਰ ਹੋ ਕਿਤਾਬ ਹੋ ਕਈ ਘਰ ਦੇ ਰਾਸ਼ਨ ਵੀ ਹੋ ਸਭ ਔਨਲਾਈਨ ਹੀ ਮਿਲ
ਹਾਂਜੀ- ਹਾਂਜੀ
ਹਾਂ, ਦੇਖੋ ਸ਼ੋਪਿੰਗ ਔਨਲਾਈਨ ਦਾ ਸਭ ਸੇ ਬੜਾ ਫੰਡਾ ਵੀ ਅੱਛਾ ਹੈ
ਹਾਂਜੀ- ਹਾਂਜੀ ਅੱਛਾ ਬਹੁਤ ਹੈ ਪਰ ਕਹਿੰਦੇ ਨਾ ਕਿ ਹਨਾ ਪਹਿਲਾਂ ਕੀ ਹੁੰਦਾ ਸੀ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਜਾਂ ਘਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਸੀ ਤਾਂ ਸਾਰੇ ਇਕੱਠੇ ਮਿਲ ਕੇ ਕੇ ਦੁਕਾਨਦਾਰ ਤੇ ਖਰੀਦੀ ਕਰਨ ਖਰੀਦਾਰੀ ਕਰਨ ਜਾਂਦੇ ਹੁੰਦੇ ਸੀ ਹਨਾ ਕਿੰਨਾ ਵਧੀਆ ਟਾਈਮ ਹੁੰਦਾ ਸੀ
ਬਹੁਤ, ਬਹੁਤ ਚੰਗਾ ਇੱਥਾ ਟਾਈਮ ਇਥੇ ਮੈਨੂੰ ਲੱਗਦਾ ਇਥੇ ਟਾਈਮ ਕੱਟ ਜਾਂਦਾ ਹੈ ਪਤਾ ਵੀ ਨਹੀਂ ਚੱਲਦਾ
ਹਾਂਜੀ -ਹਾਂਜੀ ਇਕੱਠੇ ਨਾ ਸਾਰੇ ਮਿਲ ਕੇ ਦੁਕਾਨ ਤੇ ਵਿਆਹ ਦੀ ਜਾਂ ਕੋਈ ਫੰਕਸ਼ਨ ਹੁੰਦਾ ਸੀ ਤਾਂ ਸ਼ੋਪਿੰਗ ਕਰਨ ਇੱਕੋ ਦੁਕਾਨ ਤੇ ਜਾਂਦੇ ਸੀ ਮਜ਼ਾ ਆਉਂਦਾ- ਆਉਂਦਾ ਸੀ ਅੱਜ ਕੱਲ੍ਹ ਜੀ ਦੇਖੋ ਕਿ ਕਹਿੰਦੇ ਕਿ ਜਿਹੜਾ ਔਨਲਾਈਨ ਸ਼ੋਪਿੰਗ ਹੈ ਕਰਦੇ ਹਾਂ ਪਰ ਉਹ ਕਿ ਆਉਣ ਵਾਲੇ ਬੀ ਬਾਜ਼ਾਰ, ਇੱਕਤਰ ਦੇ ਬਾਜ਼ਾਰ ਖ਼ਤਮ ਹੋ ਜਾਣਗੇ ਹਨਾ ਹਰ ਇੱਕ ਬੰਦਾ ਔਨਲਾਈਨ ਸ਼ੋਪਿੰਗ ਕਰਦਾ ਅੱਜ- ਕੱਲ੍ਹ
ਹਾਂਜੀ ਦੇਖੋ ਜੀ, ਇਹ ਗੱਲ ਵੀ ਕਈ ਵਾਰ ਸਹੀ ਹੁੰਦੀ ਹੈ, ਦੇਖੋ ਕਦੇੇ -ਕਦੇ ਫੋਟੋ ਹੋਰ ਹੁੰਦੇ ਹੈ ਔਰ ਸਾਮਾਨ ਕੁਝ ਔਰ ਨਿਕਲ ਜਾਂਦਾ ਹੈ
ਹਾਂਜੀ, ਤੁਸੀਂ ਮੰਨੋਗੇ ਕਿ ਸਾਡੇ ਨਾਲ ਇੱਕ ਗੁਆਂਢੀ ਰਹਿੰਦੇ ਹੈ ਉਹਨਾਂ ਨੇ ਹੈ ਆਰਡਰ ਕੀਤਾ ਤੇ ਆਰਡਰ ਵਿੱਚ ਨਿਕਲਿਆ ਕੀ ਖਾਲੀ ਡੱਬਾ
ਹਾਂਜੀ, ਇਥੇ ਹੋਣ ਦਾ ਹੈ ਇਹ ਤਾਂ ਐਸਾ ਹੁੰਦਾ ਹੈ ਬਹੁਤ ਬਹੁਤ ਵਾਰੀ ਹੁੰਦਾ ਹੈ, ਕਿਤਨੈ ਮੈਨੂੰ ਤੋਂ ਲਗ
ਗੋਂ ਪੈਸੇ ਵੀ, ਹੋ ਤਾਂ ਜਾਂਦੇ ਆ ਚਲੋ ਰਿਟਰਨ ਵਾਪਿਸ ਹੋ ਜਾਂਦੇ ਆ ਪੈਸੇ ਨੀ ਕੋਈ ਕੰਪਨੀ ਰੱਖਦੀ ਹੈ ਨਾ ਤੁਹਾਡੇ, ਪਰ ਇੱਕ ਵਾਰੀ ਇਹ ਹਰਾਸਮੈਂਟ ਹੋ ਜਾਂਦੀ ਹੈ ਬੰਦੇ ਨੂੰ, ਹੁਣ ਏਦਾਂ ਦਾ ਕਿ ਜ ਦੁਕਾਨ ਤੇ ਜਾਂਦੇ ਹਾਂ ਆਪਾਂ, ਸਾਹਮਣੇ ਹੱਥ ਕੱਪੜਾ ਨੂੰ ਹੱਥ ਲਾ ਕੇ ਦੇ ਦਿਆ, ਕਈ ਵੇਲੇ ਏਦਾਂ ਹੁੰਦਾ ਕਿ ਆਪਾਂ ਸੂਟ ਲਿਆ ਨੇ ਕੱਪੜਾ ਘੱਟ ਨਿਕਲਦਾ ਪਰਾਂ ਮੋੜਿਆਂ ਨੇ ਜੇ ਕੱਪੜਾ ਘੱਟ ਹੈ ਨਾ ਸਾਡਾ ਨੀ ਬਣਦਾ ਵਾਪਿਸ ਕਰ ਦੁਕਾਨਦਾਰ ਅਗਲਾ ਘਰ ਵੀ ਲੈਂਦਾ
ਕਰ ਵੀ ਲੈਂਦਾ ਹੈ, ਇਥਾ ਥੋੜੇ ਪੈਸੇ ਵੀ ਕਮ ਕਰ ਲੈਂਦਾ ਹੈ
ਹਾਂਜੀ -ਹਾਂਜੀ
ਹਾਂ ਕਹਿੰਦੇ, ਇਥਾਂ ਬੋਲਦੇ ਹੈ ਦੁਕਾਨਦਾਰ ਬੇਚਾਰਾ ਕੇ ਅੱਥਾ ਹੈ ਆਪ ਕੋ ਇਹ ਪਸੰਦ ਹੈ ਤਾਂ ਆਪ ਥੋੜੇ ਪੈਸੇ ਕਮ ਦੇ ਦੋ
ਉਹੀ ਹੈ ਨਾ ਜੇ ਆਪਾਂ ਸਾਹਮਣੇ ਬੈਠੇ ਦੁਕਾਨਦਾਰ ਆਪਾਂ ਚੀਜ ਲੈ ਲਿਆ ਆਪਾਂ ਨੂੰ ਘਟਾ ਵਢਾ ਕੇ ਚਲੋ ਦੋ ਪੈਸੇ ਆਪਾਂ ਉਹ ਨੂੰ ਘੁਟਾਵਾਂ ਕੇ ਵੀ ਦੇ ਦਾਂਗੇ ਕੋਈ ਚੱਕਰ ਨੀ ਹੈ। ਹਨਾ ਪਾਰਕਿੰਗ ਕਰ ਲੈਂਦੇ ਹਾਂ ਥੋੜੀ ਜਿਹੀ ਆਪਾਂ। ਪਰ ਦੇਖੋ ਜੀ ਔਨਲਾਈਨ ਆਪਾਂ ਸ਼ੋਪਿੰਗ ਕਰੀ ਹ ਆਪਾਂ ਔਨਲਾਈਨ ਸ਼ੋਪਿੰਗ ਤੇ ਤਾਂ ਕਿਸੇ ਨਾਲ ਬਾਰਗਿੰਗ ਨਹੀਂ ਕਰ ਸਕਦੇ। ਜੋ ਕੰਪਨੀ ਨੇ ਰੇਟ ਦਿੱਤਾ ਹੈ ਜੋ ਚਾਰਜਿਸ ਉਹ ਕੰਪਨੀ ਨੇ ਲਗਾਏ ਆ। ਆਪਾਂ ਚੁੱਪ ਕਰਕੇ ਪੇ ਕਰ ਦਿੰਨੇ ਹਾਂ ਉੱਥੇ।
ਇਥੇ ਦੇਖੋ ਮੈਂ ਤਾਂ ਜ਼ਿਆਦਾਤਰ ਔਨਲਾਈਨ ਸ਼ੋਪਿੰਗ ਜੋ ਕਰਦੀ ਹੂੰ ਨਾ ਇੱਥੇ ਦੇਖਤੀ ਹੂੰ, ਰੇਟਿੰਗ ਦੇਖਤੀ ਹੂੰ, ਰਿਵਿਊ ਸਕੀਮ ਤੇ ਰਿਟਰਨ ਪੋਲਸੀ ਜ਼ਰੂਰੀ ਚਾਹੀਦੇ ਇਥੇ ਜ਼ਰੂਰ ਦੇਖੀ ਹਮ
ਹਾਂਜੀ, ਹਾਂਜੀ ਇਹ ਚੀਜ਼ ਦੇਖਣੀ ਚਾਹੀਦੀ ਹੈ ਜ ਜ਼ਰੂਰ ਦੇਖਣੀ ਚਾਹੀਦੀ ਹੈ।
ਹਾਂਜੀ, ਦੇਖ ਦੇਖੋ ਜੀ ਹਮਾਰਾ ਐਸਾ ਪੈਸਾ ਅੱਛਾ ਹੈ ਬੁਰਾ ਹੈ ਕੁਝ ਵੀ ਹੈ ਹਮਾਰਾ ਪੈਸਾ ਤਾਂ ਉਸਮੇ ਜਾ ਹੀ ਰਿਹਾ ਹੈ।
ਹਾਂਜੀ, ਹਾਂਜੀ ਇਹ ਤਾਂ ਹੈ।
ਸੁਰ ਇੱਥੇ ਦੇਖੋ ਸੁਰੱਖਿਤ ਨਾਲ ਕਰਨਾ ਚਾਹੀਦਾ ਨਾ ਆਪਣਾ। ਓ ਟੀ ਪੀ ਦੇਖੋ ਜੀ ਨੋ ਹੀ ਦੇ ਦੇਤੇ ਹੈ ਬਹੁਤ ਸੇ ਲੋਕ। ਪਾਸਵਰਡ ਨੂੰ ਵੀ ਦੇ ਦਿੱਤੇ ਹੈ ਰ ਫਿਰ ਵੀ ਪੈਸੇ ਚਲੇ ਜਾਂਦੇ ਹੈ।
ਕਿੰਨੇ ਅੱਜ ਕੱਲ ਕਹਿੰਦੇ ਕਿ ੳਹ ਨਾ ਡਿਲੀਵਰੀ ਦੇ ਨਾਮ ਤੇ ਔਨਲਾਈਨ ਸ਼ੋਪਿੰਗ ਦੇ ਨਾਮ ਤੇ ਡਲੀਵਰੀ ਕਿੰਨੇ ਫਰੋਡ ਕੇਸ ਹੁੰਦੇ ਹੈ ਨਾ ਜੀ ਹੈ ਨਾ
ਮੈਨੇ ਮੇ ਮੇਨੀ ਪੜੋਸਣ ਦੇ ਨਾਲ ਇਥਾ ਐਸਾ ਹੋਆ ਹੈ ਕਿ ਉਸਨੇ ਓ ਟੀ ਪੀ ਦੇ ਦਿਯਾ ਔਰ ਉਸ ਕੇ ਸਾਰਾ ਬੈਂਕ ਬੈਲੇੈਂਸ ਖਤਮ ਹੋ ਗਿਆ।
ਫਿਰ ਦੇਖ ਲਓ ਜ ਨਹੀਂ। ਕਈ ਵੇਲੇ ਹੋਣਾ ਅੱਜ ਕੱਲ੍ਹ ਕੀ ਔਨਲਾਈਨ ਦਾ ਸਿਸਟਮ ਇਹ ਅੱਛਾ ਕਿਉ ਹੋ ਗਿਆ ਕਿ ਬਾਹਰ ਆਪਾ ਕੋਈ ਚੀਜ਼ ਭੇਜ ਸਕਦੇ ਆ ਔਨਲਾਈਨ ਹਨਾ। ਬਾਹਰ ਜਿਵੇਂ ਕੋਈ ਆਪਣਾ ਕੈਨੇਡਾ ਆਸਟ੍ਰੇਲੀਆ ਕੋਈ ਵੀ ਆਪਣਾ ਆਪਣਾ ਫੈਮਲੀ ਮੈਂਬਰ ਬਾਹਰ ਗਿਆ ਕੋਈ ਰਿਸ਼ਤੇਦਾਰ ਨਾ ਫਰੈਂਡ ਦੋਸਤ ਹਨ ਨਾ ਰਹਿੰਦਾ ਆਪਾਂ ਨੂੰ ਕੋਈ ਚੀਜ਼ ਭੇਜਣੀ ਹੈ। ਨਾ ਉਹ ਨੂੰ ਭੇਜ ਸਕਦੇ ਹਾਂ ਔਰ
ਜੀ ਆਪਣਾ ਤਾਂ ਔਨਲਾਈਨ ਫੰਡਾ ਹੀ ਮੁੇ ਤਾਂ ਐੱਥਾ ਲਗਦਾ ਹੈ ਕਿ ਬਸ ਬਕਵਾਸ ਹੈ।
ਕਹਿੰਦੇ ਆ ਨਾ ਕਿ ਜੀ ਹਰ ਇੱਕ ਚੀਜ਼ ਹੁੰ ਜੀ ਇੱਕ ਇੱਕ ਚੰਗਾ ਪੱਖ ਹੁੰਦਾ ਹੈ ਤੇ ਇੱਕ ਮਾੜਾ ਪੱਖ ਹੁੰਦਾ ਹੈ ਜੇ ਤਾਂ ਆਪ ਆਪਣੀ ਸਮਝਦਾਰੀ ਨਾਲ ਆਪਣੇ ਤਰੀਕੇ ਨਾਲ ਆਪਾਂ ਉਹ ਚੀਜ਼ ਨੂੰ ਵਰਤਾਂਗੇ ਅੱਛ ਦੇਖਣਾ ਜੀ ਫਿਰ ਆਪਣੇ ਲਈ ਫਾਇਦੇਮੰਦ ਵੀ ਬਹੁਤ ਆ ਤੁਸੀਂ ਦੇਖੋਗੇ।
ਹਾਂਜੀ, ਦੇਖੋ ਜੀ ਬਾਜ਼ਾਰ ਜਾ ਕੇ ਖਰੀਦ ਦਾਰ ਕਰਨਾ ਬੜੀਆ ਹੈ। ਫਾਇਦਾ ਵੀ ਹੈ ਇੱਥੇ ਔਨਲਾਈਨ ਸੇ ਔਰ ਅੱਛਾ ਕੁਛ ਹਾ ਦੇਖਨ ਕੋ ਮਿਲ ਵੀ ਜਾਂਦਾ ਹੈ ਕਿ ਥਾ ਕਿਆ ਚਲ ਰਿਹਾ ਹੈ ਬੀਚ ਬਾਜ਼ਾਰ ਕਿਆ ਨਾਲ ਹੋ ਰਿਹਾ ਹੈ ਮੈਨੂੰ ਤੋਂ ਬੜਾ ਮਜ਼ਾ ਆਉਂਦਾ ਹੈ।
ਤੁਸੀਂ ਕਈ ਵੇਲੇ ਕੋਈ ਚੀਜ਼ ਮੰਗਵਾਓਗੇ ਕੋਈ ਵਧੀਆ ਨਿਕਲਦਾ ਕੱਪੜਾ ਹਨਾ ਆਪ ਕਹਿੰਦੇ ਕਿ ਅਸੀਂ ਓਨਲਾਈਨ ਇਹ ਚੀਜ਼ ਮੰਗਾਇਆ ਸੀ ਇੱਥੋ ਮੰਗਾਇਆ ਸੀ ਕਿ ਬੜਾ ਵਧੀਆ ਨਿਕਲ
ਹਾਂਜੀ।
ਅੱਜ ਕੱਲ੍ਹ ਦੀ ਲੋਕ ਦੇਖੋ ਲੋਕਾਂ ਨੇ ਔਨਲਾਈਨ ਇੰਸਟਾਗ੍ਰਾਮ ਦੇ ਕਿਵੇਂ ਇ ਪੇਜ ਬਣਾਏ ਪਏ ਆ ਔਨਲਾਈਨ ਸ਼ੋ ਸ਼ੋਪਿੰਗ ਦੇ ਜੀ ਆਪਣਾ ਰੋਜ਼ਗਾਰ ਔਨਲਾਈਨ ਹੀ ਚਲਾਇਆ ਹੋਇਆ ਦੇਖ ਲਓ ਤੁਸੀਂ।
ਹਾਂਜੀ ਇੱਥੇ ਬਹੁਤ ਸੇ ਇੱਥੇ ਮੁ ਲੱਗਦਾ ਫੋਰਟ ਹੈ ਆਧੇ ਆਧ ਜ਼ਿਆਦਾ ਔਰ ਜੈਨਵਨ ਤੋਂ ਬਸ ਦੋ ਚਾਰ ਹੀ ਰਹਿੰਦੇ ਹੈ।
ਹਾਂਜੀ, ਹਾਂਜੀ।
ਹਾਂਜੀ ਦੇਖ ਉਹਦੇ ਦੇਖੋ ਆਪਣੇ ਆਪਣੇ ਫਾਇਦੇ ਹੈ ਕੱਪੜੇ ਹਾਂਜੀ ਦੇਖੋ ਜ ਕੱਪੜੇ ਆ ਜੂੰਦੇ ਕਈ ਵਾਰ ਦੁਕਾਨ ਦੇ ਖਰੀਦਾਰ। ਆਯੁਰਵਦ ਹੁੰਦਾ ਹੈ ਪਰ ਦੇਖੋ ਰੋਜ਼ ਰੋਜ਼ ਮਰਦਾ ਦਾ ਸਮਾਨ ਔਨਲਾਈਨ ਨ ਮੰਗਵਾਣਾ ਆਸਾਨ ਹੁੰਦਾ ਐ
ਹਾਂਜੀ ਹਾਂਜੀ ਇਹ ਤ ਹੈ
ਹਾਂ ਬਾਰ ਬਾਰ ਐਥੇ ਦੇਖੋ ਕੌਣ ਜਾਏਗਾ ਬਜ਼ਾਰ ਛੋਟਾ ਮੋਟਾ ਸਾਮਾਨ ਜੈਸੇ ਆਜ ਕੱਲ ਚਲਦੇ ਐ ਏ ਜੋਮੈਟੋਸ ਗੀ ਯੇ ਯੇ ਮੁਝੇ ਕੁੱਛ ਜ਼ਿਆਦਾ ਸਹੀ ਲਗਤੇ ਹੈ
ਹਾਂਜੀ ਹਾਂਜੀ
ਹਾਂਜੀ ਦੇਖੋ ਜੀ ਫਿਰ ਬਾਤ ਕਰੇਗੇ ਚੰਗਾ ਆਪਸੇ ਬ ਬਾਤ ਕਰਕੇ ਮੈਨੂੰ ਬਹੁਤ ਸੰਤੁਸ਼ਟੀ ਹੋਈ ਸਸੀਆ ਕਾਲ